ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਨੇ।
ਬਸ ਵਧੀਆ ਤੁਸੀਂ ਦੱਸੋ ਤੁਹਾਡੇ ਕੀ ਹਾਲ ਨੇ?
ਬਸ ਵਧੀਆ ਹੋਰ
ਹੋਰ ਕੀ ਕਰ ਰਹੇ ਸੀ?
ਬਸ ਬਈ ਛੁਟੀਆਂ ਪਈਆਂ ਸੀ ਘਰ ਵੇਹਲੇ ਬੈਠੇ ਸੀ।
ਹੋਰ ਰੋਟੀ ਪਾਣੀ ਨਾਸ਼ਤਾ ਕਰ ਲਿਆ।
ਹਾਂਜੀ ਸਭ ਕਰ ਲਿਆ ਤੁਸੀਂ ਦੱਸੋ।
ਬਸ ਬਸ ਵਧੀਆ। ਬਸ ਮੈਂ ਤੁਹਾਡੇ ਵੀਰ ਜੀ ਤੁਹਾਡੇ ਕੋਲ ਬਸ ਇੱਕ ਸਲਾਹ ਲੈਣੀ ਸੀ ਮੇਰੀ ਨਾ ਛੋਟੀ ਭੈਣ ਹੈਗੀ ਆ ਉਹਦੀ ਹੁਣ ਪਲੱਸ ਟੂ ਚ ਆਈ ਐ ਓਹ
ਹਮ
ਤੇ ਉਹ ਨਾ ਮੈਨੂੰ ਜਿੱਦ ਕਰਦੀ ਵੀ ਮੈਨੂੰ ਸਟੱਡੀ ਟੇਬਲ ਲੈ ਕੇ ਦਿਓ ਤਾਂ ਜੇ ਮੰਨ ਲਓ ਨੋਰਮਲ ਸਟੱਡੀ ਟੇਬਲ ਆਂਦੈ ਤੇ ਇੱਕ ਬੈੱਡ ਦਾ ਆਂਦਾ ਸਟੱਡੀ ਟੇਬਲ ਹਨਾ ਬੈੱਡ ਦਾ ਵੀ ਛੋਟਾ ਆਂਦੈ ਨਾ ਪੜ੍ਹ ਸਕਦੈ ਬੰਦਾ। ਤੇ ਮੈਂ ਕਨਫਿਊਜ਼ ਹੋ ਰਹੀ ਹਾਂ ਕਿ ਦੋਨਾ ਈ ਚੋਂ ਕਿਹੜਾ ਲੈ ਕੇ ਦਾ ਕਿਹੜਾ ਜ਼ਿਆਦਾ ਬੈਨੀਫਿਟਸ ਹੈਗੇ। ਕਿ ਨੁਕਸਾਨ ਤੁਸੀਂ ਮੈਨੂੰ ਦੋਨਾਂ ਦੇ ਇੱਕੋ ਇੱਕ ਵਾਰੀ ਕਰਕੇ ਦੋਨਾਂ ਦੇ ਨੁਕਸਾਨ ਨਾਲ ਫਾਇਦੇ ਦੱਸੋਗੇ।
ਦੇਖੋ ਜੀ ਸਟੱਡੀ ਟੇਬਲ ਹੈਗੈ।
ਹਮ
ਇਹਦੇ ਫਾਇਦੇ ਫਾਇਦੇ ਹੀ ਬੜੇ ਨੇ ਨੁਕਸਾਨ ਹੀ ਬੜੇ ਨੇ
ਹਾਂਜੀ
ਤੁੂਸੀ ਫਾਇਦੇ ਵੇਖਲੋ ਜਿਵੇਂ ਐਦੇ ਨਾਲ ਕਰਨ ਨਾਲ ਤੁਹਾਡੀ ਪਿੱਠ ਤੇ ਗਰਦਨ ਜੇ ਸਿੱਧੀ ਰਹਿੰਦੀ ਏ ਤੁਸੀਂ ਪੜ੍ਹੋਗੇ
ਹਾਂ-ਹਾਂ
ਜੇ ਮੰਨ ਲਓ ਬੱਚਾ ਪੜ੍ਹ ਰਿਹਾ ਤੇ ਓਹਦੀ ਪਿੱਠ ਗਰਦਨ ਸੀਧੀ ਰਹੇਗੀ।
ਹਮ ਪੋਸਚਰ ਠੀਕ ਬਣਿਆ ਰਹਦੈ ਹਨਾ ਬੱਚਾ ਕੁਰਸੀ ਤੇ ਬਹਿ ਕੇ ਪੋਸਚਰ ਕਿਉਂਕਿ ਫਿਰ ਜੇ ਮੰਨ ਲਓ ਕ ਵੈਸੇ ਚੀਜ਼ ਮੈਂ ਸੁਨੀ ਏ ਜੇ ਅਸੀਂ ਸਾਡਾ ਪੋਸਚਰ ਸਿੱਧਾ ਹੈਗਾ ਨਾ ਜੇ ਅਸੀਂ ਸਿੱਧੇ ਬਹਿ ਕੇ ਪੜ੍ਹ ਰਿਹੇ ਆਂ ਸਾਡਾ ਦਿਮਾਗ ਨੋਰਮਲੀ ਗੱਲ ਹੈਗੀ ਸਾਡਾ ਆਪੇ ਹੀ ਮਨ ਲੱਗੇਗਾ ਤੇ ਲੱਗੇਗਾ ਪੜ੍ਹਾਈ ਕਰਨ ਨੂੰ
ਹਮ-ਹਮ
ਇਹ ਚੀਜ ਤੇ ਵੇਖੀਏ
ਹਮ ਤੇ ਇਹ ਦੇ ਨਾਲ ਜਿਵੇਂ ਹੁਣ ਮੰਨ ਲਓ ਸਿੱਧੀ ਪਿੱਠ ਕਰਕੇ ਬੈਠੇ ਨ ਤੇ ਨਾਲ ਦਰਦ ਵੀ ਘੱਟ ਹੋਏਗਾ ਬਿਲਕੁਲ ਵੀ
ਹਮ-ਹਮ
ਉਸ ਤੋਂ ਬਾਦ ਜਿਹੜੇ ਦਿਮਾਗ ਤੇ ਫੋਕਸ ਹੈ ਉਹ ਵੱਧੇਗਾ
ਬਿਲਕੁਲ-ਬਿਲਕੁਲ
ਹੋਰ ਇਹ ਮਨ ਲੋ ਪੋਸੜਚ ਸਹੀ ਹੈ ਬਿਲਕੁਲ ਤੇ ਇਰਦੇ ਨਾਲ ਤੁਹਾਡਾ ਫੋਕਸ ਵੱਧ ਜਾਏਗਾ ਦਿਮਾਗ ਤੇ
ਹਮ-ਹਮ
ਤਮ ਨਿੰਦੱਰ ਵੀ ਨਹੀਂ ਆਏਗੀ
ਬਿਲਕੁਲ-ਬਿਲਕੁਲ
ਤੁਹਾਡੀ ਮਤਲਬ ਕਸਂਟ੍ਰੇਸ਼ਨ ਪਾਵਰ ਵੱਧ ਜਾਏਗੀ ਪ ਏ ਪੜ੍ਹਨ ਨੂੰ ਲੈਕੇ ਏਕਦਮ
ਹਮ
ਤੇ ਬਾਕੀ ਜੋ ਇਹ ਹੋਰ ਫਾਇਦੇ ਹੈਗੇ ਨੇ ਬਈ ਮੰਨ ਲਓ ਤੁਸੀਂ ਪੜ੍ਹ ਰਹੇ ਹੋ
ਹਾਂਜੀ
ਤੇ ਤੁਹਾਡੀ ਅਗਰ ਏ ਆਦਤ ਬਣ ਜੇ ਮਤਲਬ ਬਹਿ ਗਏ ਤੇ ਤੁਹਾਨੂੰ ਵੀ ਫਾਇਦਾ ਤੁਹਾਡੇ ਨੰਬਰ ਵਧੀਆ ਆਣਗੇ।
ਹਾਂ ਬਿਲਕੁਲ-ਬਿਲਕੁਲ
ਮਤਲਬ ਇੱਕ ਡਿਸਿਪਲਿਨ ਬਣ ਜਾਏਗਾ ਨਾ ਬਈ ਹਾਂ ਇਹ ਬੱਚਾ ਬਹਿ ਕੇ ਪੜ੍ਹ ਰਿਆ ਐ।
ਹਾਂ ਕਦੇ-ਕਦੇ ਕੀ ਹੁੰਦਾ ਹੈ ਜੇ ਬੱਚੇ ਨੂੰ ਹਾਂ ਬੱਚੇ ਦੇ ਆਦਤ ਏਂਵੇ ਪੈ ਜੇ ਨਾ ਐ ਮੈਂ ਵੇਖੀਏ ਜੀ ਕਿਉਂਕਿ ਮੈਂ ਵੀ ਜਦੋਂ ਮੇਰਾ ਟਾਈਮ ਹੈਗਾ ਸੀ। ਤਾਂ ਮੇਰੇ ਕੋਲ ਹੈਗਾ ਅ ਸੀ ਸ ਟੇਬਲ ਪਰ ਹੁਣ ਅਸੀਂ ਵਿਚ ਵਾ ਦਿਤਾ ਸੀ ਕਿਉਂਕਿ ਮੇਰੀ ਭੈਣ ਪੜ੍ਹਦੀ ਨਈ ਸੀ। ਤੇ ਇਸ ਕਾਰਨ ਮੈਂ ਵੀ ਟੇਬਲ ਤੇ ਵੀ ਪੜ੍ਹਦੀ ਸੀ ਆਪਣੇ ਟਾਈਮ ਤੇ ਪਰ ਤਾਂ ਕੀ ਹੁੰਦਾ ਸੀ ਨਾ ਅਗਰ ਬੈਠੇ ਨੇ ਨਾ ਮੈਨੂੰ ਪਤਾ ਨਈ ਲੱਗ ਰਿਆ ਕਿ ਹਾਂ ਦੋ ਤਿੰਨ ਘੰਟੇ ਬੀਤੇ ਜਾ ਰਏ ਨੇ ਮੇਰਾ ਕਸਂਟ੍ਰੇਸ਼ਨ ਮੇਰਾ ਦਿਮਾਗ ਇੰਨਾ ਫੋਕ ਹੋ ਜਾਣਾ ਸੀ ਨਾ ਮੇਰੇ ਪੜ੍ਹਾਈ 'ਚ ਮੈਨੂੰ ਪਤਾ ਨੀ ਲੱਗਦਾ ਕਿ ਹਾਂ ਕਦੋਂ ਘੰਟੇ ਬੀਤਦੇ ਪਏ ਨੇ। ਮਤਲਬ ਇੰਨਾ ਕੋਂਸੈਂਟ ਮੇਰੇ ਵੱਧ ਜਾਂਦਾ ਸੀ ਉਹ ਨੰਬਰ ਤੇ ਨੋਰਮਲ ਜਿਹੀ ਗੱਲ ਹੈ ਜਿੰਨੀ ਆਪਾਂ ਪੜ੍ਹਾਈ ਕਰਾਂਗੇ ਜਿੰਨਾ ਸਾਡਾ ਦਿਮਾਗ ਲੱਗੇਗਾ ਪੜ੍ਹਾਈ ਨੰਬਰ ਆਪੇ ਵਧੀਆ ਆਣੇ ਨੇ ਤੇ ਨੰਬਰ ਵੀ ਵਧੀਆ ਆਉਂਦੇ ਸੀਗੇ ਫਿਰ
ਹੂੰ-ਹੂੰ
ਤੇ ਨਾਲੇ ਕੀ ਹੁੰਦਾ ਬੱਚੇ ਦਾ ਫਿਰ ਜੇ ਮੰਨ ਲਓ ਅਸੀਂ ਐਂ ਸੋਫੇ ਤੇ ਬਹਿ ਕੇ ਬੈੱਡ ਤੇ ਬਹਿ ਕੇ ਬੱਚੇ ਪੜ੍ਹਦੇ। ਤੇ ਉਹਨਾਂ ਦੇ ਗਰਦਨ ਤੇ ਵੀ ਕੈਂਦੇ ਨਾ ਸਰਵਾਈਕਲ ਦੀ ਪ੍ਰੋਬਲਮ ਹੋ ਜਾਂਦੀ ਹੈ ਅੱਜ ਕੱਲ੍ਹ ਬੱਚਿਆਂ ਨ ਨਿਕੇ-ਨਿਕੇ ਬੱਚਿਆਂ ਨੂੰ ਹੈਗੀ ਏ। ਕਿਉਂਕਿ ਇੱਕ ਤਾਂ ਆਈਜ਼ ਦਾ ਵੀ ਹੋ ਜਾਂਦਾ ਹੈ ਕਿਉਂਕਿ ਬੱਚੇ ਨਿੱਕੇ-ਨਿੱਕੇ ਹੈਗੇ ਨ ਉਹਨਾਂ ਦੀ ਅੱਖਾਂ ਤੇ ਵੀ ਫੋਕ ਹੋ ਪੈਂਦਾ ਹੈ ਅੱਖਾਂ ਤੇ ਵੀ ਪੈਂਦਾ ਹੈ ਤੇ ਗਰਦਾ ਕੀ ਕੈਂਦੇ ਗਰ ਗਰਦਨ ਤੇ ਵੀ ਦਰਦ ਹੋਣ ਲੱਗ ਜਾਂਦੇ ਕਿਉਕਿ ਝੁਕ ਕੇ ਬੱਚਾ ਪੜ੍ਹਦਾ ਬੈ ਤੇ ਐ ਦਿਕੱਤ ਆ ਜਾਂਦੀ ਏ।
ਤੇ ਬਾਕੀ ਹੁਣ ਜੀ ਸਟੇਟ ਲੇਵਲ ਦੇ ਅਗਲੇ ਫਾਇਦੇ ਦੀ ਗੱਲ ਕਰੋ।
ਹਾਂਜੀ
ਤੇ ਉੱਥੇ ਤੁਹਾਨੂੰ ਸਪੇਸ ਬੜੀ ਮਿਲ ਜਾਂਦੀ ਏ। ਜਿਵੇਂ ਤੁਸੀਂ ਕਿਤਾਬਾਂ ਰੱਖ ਲਈਆਂ ਕੋਈ ਸਟੇਸ਼ਨ ਸਮਾਨ ਰੱਖ ਲਿਆ ਲੈਪਟੋਪ ਰੱਖ ਲਿਆ।
ਹੂੰ-ਹੂੰ
ਹੂੰ ਇਹ ਨਾਲ ਕੀ ਹੈ ਮਤਲਬ ਨਾ ਤੁਸੀਂ ਆਪਣਾ ਇੱਕ ਸਮਾਨ ਨਾ ਸਾਰਾ ਇੱਕ ਜਗ੍ਹਾ ਰੱਖ ਸਕਦੇ ਹੋ। ਵੀ ਜਦੋਂ ਪੜ੍ਹਨ ਬੈਣਾ ਉਹੀ ਜਗ੍ਹਾ ਤੇ ਜਾਣਾ ਉਹਨੂੰ ਮਤਲਬ ਟੇਬਲ ਖੋਲ ਨਾਲ ਰੱਖਣਾ ਸਭ ਕੁਝ ਜੋ ਕਰਨਾ ਤੁਸੀਂ
ਹੂੰ ਹੂੰ ਉੱਠਣਾ ਨਈ ਪੈਂਦਾ ਬੱਚੇ ਨੂੰ ਹਾਂ ਕਦੇ ਆ। ਜੇ ਅਗਰ ਬੈਡ ਤੇ ਬਹਿ ਕੇ ਪੜ੍ਹਦਾ ਪਿਆ ਐ। ਬਾਹਰ ਬਹਿ ਕੇ ਪੜ੍ਹ ਰਿਆ ਤੇ ਜਿੱਥੇ ਸਮਾਨ ਉਹਦੀ ਕਿਤਾਬਾਂ ਪਈਆਂ ਨੇ ਤੁਹਾਨੂੰ ਬਾਰੀ ਵਾਰੀ ਉੱਠਣਾ ਪੈ ਰਿਆ ਹਨਾ। ਜਿਹਦੇ ਕਾਰਨ ਉਹਦਾ ਫੋਕਸ ਫਿਰ ਹਟ ਰਿਆ ਇਹ ਚੀਜ਼ ਹੁੰਦੀ ਹੈ‌।
ਤੇ ਜੇੜੀ ਇਹ ਮਤਲਬ ਕੀ ਐਂਦੇ ਨੇ ਇਹ ਫਾਇਦੇ ਬੜੇ ਨੇ ਦੇ ਤੇ ਅਗਲਾ ਫਾਇਦਾ ਕਿ ਜੋ ਹੈ ਹੁੰਦਾ ਨਾ ਸਈ ਟੇਬਲ
ਹੂੰ-ਹੂੰ
ਇਹਨਾਂ ਤੁਸੀਂ ਕੋਈ ਪਰਮਾਨੈਂਟ ਜਗ੍ਹਾ ਦੇ ਸਕਦੇ ਹੋ ਜਿੱਥ ਕਮਰੇ ਰੱਖ ਵਸਤੇ ਜਿੱਥੇ ਮਤਲਬ ਜ਼ਿਆਦਾ ਜਗ੍ਹਾ ਨਈ ਘੇਰਦਾ। ਖਾਲੀ ਉਨੀ ਘੇਰੇਗਾ ਜਿੰਨੀ ਚਾਹੀਦੀ ਏ।
ਅੱਛਾ-ਅੱਛਾ-ਅੱਛਾ ਹੋਰ ਬਾਕੀ ਇਹਦੇ ਨੁਕਸਾਨ ਵਗੈਰਾ ਕੀ ਹੈਗੇ ਨੇ।
ਹੋਰ ਨੁਕਸਾਨ ਵੀ ਬੋਤ ਨੇ। ਨੁਕਸਾਨ ਤੁਸੀਂ ਗੱਲ ਕਰੋ ਵੀ ਜਿਵੇਂ ਇਹਦੇ ਆਲਸ ਆ ਜਾਂਦੀ ਕਈ ਵਾਰ
ਹੂੰ-ਹੂੰ
ਜੇ ਤੁਸੀਂ ਪੜ੍ਹ ਰਏ ਓ ਮੰਨ ਲਓ ਤੁਹਾਨੂੰ ਆਲਸ ਬੜਾ ਆਏ ਕਈ ਵਾਰ ਤੇ ਹੁਨ ਦੁਪੈਰ ਨੂੰ ਪੜ੍ਹ ਰਏ ਹੋ ਬੰਦਾ ਬਹਿ ਬਹਿ ਕੇ ਬੋਰ ਨੀਂਦ ਵੀ ਆਉਂਦੀ ਲੇਕਿਨ ਆਰਾਮ ਸੇ ਹੋ ਜਾਂਦਾ ਹੈ।
ਹਾਂ ਤਾਂ ਇਹ ਵੀ ਹੋ ਜਾਂਦਾ, ਕਿ ਬੱਚਾ ਜੇ ਕੁਰਸੀ ਚ ਬੈਠਾ ਐ ਕਿ ਉਹਦੀ ਗਰਦਨ ਮਤਲਬ ਕਮਰ ਵੀ ਅਕੜ ਜਾਂਦੀ ਕਿਉਂਕਿ ਕੁਰਸੀ ਚ ਬੈਠਾ ਹੁੰਦਾ ਹੈ। ਇੰਨਾ ਉਹ ਨੀ ਹੁੰਦਾ ਆਰਾਮ ਨਾਲ ਆਰਾਮ ਦਾ ਇੱਕ ਵੀ ਨਹੀਂ ਹੁੰਦੀ ਹੈਨਾ ਇਸ ਕਰ ਕੇ ਉਹਦਾ। ਕੰਮ ਆਰਾਮ ਮਿਲਦਾ ਲਗਾਤਾਰ ਕੁਰਸੀ ਤੇ ਬਹਿ ਕੇ ਵੀ ਨਾ ਬੱਚਾ। ਥਕ ਜਾਂਦਾ ਐ ਦਿੱਕਤ ਹੋ ਜਾਂਦੀ ਐ।
ਤੇ ਐ ਕਹਿ ਗਈ ਐ ਬਈ। ਅਗਰ ਤੁਸੀਂ ਅੱਛੀ ਮਤਲਬ ਅੱਛਾ ਖਰੀਦਣਾ ਹੋ ਸਲੀ ਟੇਬਲ ਜਾਂ ਕੁਰਸੀ ਤੇ ਉਹਦੇ ਨਾਲ ਖਰਚਾ ਜ਼ਿਆਦਾ ਆ ਜਾਵੇਏਗਾ।
ਅੱਛਾ।
ਹਾਂ ਖਰਚਾ ਮਤਲਬ ਮਹਿੰਗੇ ਹੁੰਦੇ ਨੇ ਜਾਦ ਕੋਈ ਵਧੀਆ ਚੀਜ਼ ਖਰੀਦਣੀ ਕੋਈ ਤਾਂ ਖਰਚਾ।
ਹੂ ਹੂ ਬਿਲਕੁਲ ਜੀ ਬਿਲਕੁਲ ‌
ਤੇ ਬਾਕੀ ਹੁਣ ਤੁਸੀਂ ਮੰਨਲਓ ਪੜ ਰਹੇ ਹੋ ਕੁਰਸੀ ਤੇ ਬਹਿ ਕੇ
ਹੂ ਹੂ
ਤੇ ਇੱਕ ਜਗ੍ਹਾ ਬੈ ਬਹਿ ਕੇ ਨਾ ਬੰਦੇ ਨੂੰ ਥਕਾਨ ਆ ਜਾਂਦੀ ਏ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ।
ਹਮ ਇਹੀ ਹੈ ਮਤਲਬ ਇੱਕ ਜਗਾਹ ਕਿੰਨੀ ਦੇਰ ਬਹਿ ਜਾਏਗਾ ਬੰਦਾ ਥਕਾਵਟ ਹੋ ਹੀ ਜਾ।
ਹੂ ਫਿਰ ਇਹ ਚ। ਜਾਂਦੀ ਨਾ ਬੱਚੇ ਤੇ ਕਿ ਹਾਂ ਇੱਕ ਤਾਂ ਉਹਦੇ ਵਾਸਤੇ ਬੱਚਾ ਇੱਕ ਟਾਸਕ ਹੀ ਬਣ ਜਾਂਦਾ ਹੈ। ਕਿ ਮੈਂ ਪੜ੍ਹ ਰਿਹਾ ਕਿ ਮੈਨੂੰ ਸਜ਼ਾ ਮਿਲਦੀ ਪਈ ਕਿਉਂਕਿ ਉਹ ਵਿਚਾਰਾ ਇੱਕ ਤਾਂ। ਕੁਰਸੀ ਚ ਬੈਠਾ ਦੇ ਕੁਰਸੀ ਇੰਨੀ ਆਰਾਮਦਾਇਕ ਹੁੰਦੀ ਨੀ ਹੈਗੀ ਕਮਰ ਅਕੜ ਜਾਂਦੀ ਹੈ ਬੱਚੇ ਦੀ ਤੇ। ਤਿੰਨ ਘੰਟੇ ਲਗਾਤਾਰ ਇੱਕ ਜਗ੍ਹਾ ਬਹਿਣਾ। ਫੋਕਸ ਦੇ ਨਾ ਥੋੜੀ ਬਹੁਤ ਕਮੀ ਵੀ ਹੋ ਜਾਂਦੀ ਹੈ ਕਦੇ ਕਦਾਰ ਹੁੰਦਾ ਹੈ ਕਿਉਂਕਿ ਇਹ ਦੇਖੀ ਮੈਂ ਇੱਕ ਉਹ ਹੈਗਾ ਫੈਕਟ। ਹੈਗਾ ਐ ਤੁਸੀ ਆਪਣੀ ਜਗ੍ਹਾ ਇੱਕ ਦੋ ਦੋ ਘੰਟੇ ਬਾਅਦ ਬਦਲ ਕੇ ਪੜੀਏ ਨਾ ਤੇ ਉਹਦਾ ਜ਼ਿਆਦਾ ਫਾਇਦਾ ਰਹਿੰਦਾ। ਹ
ਹਾਂ ਹਾਂ।
ਫੋਕਸ ਵੱਧਦਾ, ਇੱਕ ਜਗ੍ਹਾ ਬੱਚਾ ਬਹਿ ਕੇ ਨਾ ਬੋਰ ਹੋ ਜਾਂਦਾ ਤੇ ਉਹਦਾ ਫੋਕਸ ਵੀ ਵੱਧ ਨੀ ਪਾਂਦਾ ਇਹ ਚੀਜ਼ ਵੀ ਹੁੰਦੀ ਐ।
ਹੂ ਹੂ
'ਤੇ ਬਾਕੀ ਇਹ ਤਾਂ ਦੇਖੋ ਤੁਸੀਂ ਇਸ ਟੇਬਲ ਦੱਸੇ ਬਾਕੀ ਇੱਕ ਉਹ ਵੀ ਬੈਡ ਦਾ ਵੀ ਆਂਦਾ ਹੈਨਾ ਬੈਡ ਛੋ ਟਾ ਜਾ ਹੁੰਦਾ ਜਿਹੜਾ ਕਿ ਬੱਚਾ ਬੈਡ 'ਤੇ ਬਹਿ ਕੇ ਪੜ੍ਹ ਲਏ ਹਨਾ ਕੁਸ਼ਨ ਵਗੈਰਾ ਸੋਲਵ ਕਰਦੇ। ਉਹਦੇ ਕੀ ਫਾਇਦੇ ਹੈਗੇ ਨੇ 'ਤੇ ਨੁਕਸਾਨ ਹੈਗੇ?
ਉਹਦੇ ਫਾਇਦੇ ਵੇਖੋ ਦੀ, ਜਿਹੜੀ ਉਹਨੂੰ ਬੈਡ ਸਟੱਡੀ ਹੈਗੀ
ਹੂ
ਉੱਥੇ ਤੁਸੀਂ ਆਰਾਮ ਨਾਲ ਬਿਸਰ 'ਤੇ ਬਹਿ ਕੇ ਨਾ ਆਰਾਮ ਨਾਲ ਮਤਲਬ ਪੜ੍ਹਾਈ ਕਰ ਸਕਦੇ ਓ। ਆਮ ਨਾਲ ਬਹਿ ਗਏ ਰਿਲੈਕਸ ਹੋ ਗਏ ਪੂਰੇ।
ਹੂ
'ਤੇ ਬਾਕੀ ਇਹ ਤੁਹਾਡਾ ਮਤਲਬ ਖਰਚਾ ਘੱਟ ਹੋਏਗਾ ਅੱਸੀ ਦੇ ਸਸਤਾ ਹੁੰਦਾ ਐ ਸਟੱਡੀ ਟੇਬਲ ਤੋਂ। ਬੈਡ ਸਟੱਡੀ ਟੇਬਲ। ਏ ਮਤਲਬ ਖਰਚਾ ਵੀ ਘੱਟ ਏ 'ਤੇ ਤੁਸੀਂ ਆਰਾਮ ਨਾਲ ਬਹਿ ਕੇ ਪੜ੍ਹ ਵੀ ਸਕਦੇ ਓ।
ਹਾਂਜੀ।
ਮਲਬ ਇਹਦੇ ਵੀ ਬੋਤ ਫੈਦੇ ਨ 'ਤੇ ਨੁਕਸਾਨ ਵੀ ਨੇ।
ਹਾਂਜੀ।
ਹੋਰ ਇਹਦਾ ਇੱਕ ਹੋਰ ਫਾਇਦਾ ਵੀ ਇਹਨੂੰ ਤੁਸੀਂ ਕਿੱਥੇ ਵੀ ਲੈ ਜਾ ਸਕਦੇ ਓ।
ਹਾਂ ਕਿਉਂਕਿ ਛੋਟਾ ਈ ਹੁੰਦਾ ਕਾਫੀ ਵੱਡ ਕਿਉਂਕਿ ਜੇ ਮੰਨ ਲਓ ਅਸੀਂ ਸਟੱਡੀ ਟੇਬਲ ਲੈਂਨੇ ਆ ਉਹ ਤਾਂ ਭਾਰੀ ਵੀ ਹੋ ਗਿਆ ਕਾਫ਼ੀ ਮੈਂਗਾ ਵੀ ਹੈਗਾ। ਇਹ ਦੇਖੋ ਛੋਟਾ ਵੀ ਬਜਟ ਫਰੈਂਡਲੀ ਵੀ ਹੈਗਾ 'ਤੇ ਨਾਲੇ ਕਿੱਥੇ ਵੀ ਆਪਾਂ ਯੂਜ ਕਰ ਸਕਦੇ ਆ ਕਿ ਥੇ ਵੀ ਲੈ ਕੇ ਜਾ ਸਕਦੇ ਆ ਹਨਾ, ਹੋਰ ਜਿਵੇਂ ਮੰਨ ਲੋ ਹੁਣ ਇਹ ਹੈਗਾ ਸਟੱਡੀ ਟੇਬਲ ਜੇੜੇ ਆਪਾਂ ਲੈਂਨੇ ਆ ਜਿਦੀ ਪੈਲੇ ਆਪਾਂ ਗੱਲ ਕੀਤੀ ਉਹ ਜਗ੍ਹਾ ਵੀ ਦੇਖੋ ਜ਼ਿਆਦਾ ਘੇਰਦਾ। ਹੋਰ ਜੇੜਾ ਉਹ ਛੋਟਾ ਜਿਹਾ ਹੈਗਾ ਉਹ 'ਤੇ ਅਸੀਂ ਬੈਡ 'ਤੇ ਲੈ ਕੇ ਬੱਸ ਪੜ੍ਹਨਾ ਨਾ ਕੋਈ ਜਗ੍ਹਾ ਦੀ ਯੂਜ ਹੋ ਰਹੀ ਏ ਜਗ੍ਹਾ ਦੀ ਵੀ ਨੀਜ ਕਈਆਂ ਘਰ ਹੁੰਦੇ ਨੇ ਕਈਆਂ ਦਾ ਇੱਕ ਰੂਮ ਹੁੰਦਾ ਐ ਜੇੜੇ ਮਿਡਲ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਇੱਕ ਜਾਂ ਦੋ ਕਮਰੇ ਹੁੰਦੇ ਨੇ ਉਹਨਾਂ ਨੂੰ ਜਗ੍ਹਾ ਨੀ ਹੁੰਦੀ ਹੈਨਾ ਉਹਨਾਂ ਵਾਸਤੇ 'ਤੇ ਬੈਸਟ ਏ। ਹਨਾ ਕਿ ਬੱਚਾ ਬੈਡ 'ਤੇ ਬੈ ਕੇ ਖੋਲ ਕੇ ਬੱਚਾ ਪੜ੍ਹ ਲੈ ਆਰਾਮ ਨਾਲ ਸਟੱਡੀ ਟੇਬਲ ਦਾ ਸਟੱਡੀ ਟੇਬਲ ਬਣ ਗਿਆ। ਆਰਾਮਦਾਇਕ ਵੀ ਏ ਫਾਇਦਾ 'ਤੇ ਇਹਦੇ ਵੀ ਨੇ ਸਸਤਾ ਵੀ ਹੈਗਾ ਸਗੋਂ ਨੀ।
ਹੂੰ ਹੂੰ
'ਤੇ ਹੋਰ ਨੁਕਸਾਨ ਵਗੈਰਾ ਕੀ ਹੋਗੇ ਇਹਦੇ?
ਨੁਕਸਾਨ ਵਗੈਰਾ ਦੇ ਜਿਵੇਂ ਹੁਣ ਤੁਸੀਂ ਲਾ ਲੋ ਏਹਦੇ ਤੁਹਾਨੂੰ ਆਲਸ ਈ ਬੜਾ ਆਏਗਾ। ਹਾਂਜੀ ਤੁਸੀਂ ਬੈਡ 'ਤੇ ਬੈਠੇ ਓ ਆਰਾਮ ਨਾਲ।
ਹੂੰ ਹੂੰ
ਤੁਹਾਨੂੰ ਬੈਡ 'ਤੇ ਨੀਂਦਰ ਤਾਂ ਆਏਗੀ ਵੇਖੋ ਸ ਸਿੱਧੀ ਗੱਲ ਏ ਪੜ੍ਹਦੇ-ਪੜ੍ਹਦੇ, ਆਲਸ ਵੀ ਆਏਗਾ। ਇਹੀ ਏ ਬਾਕੀ ਅਗਰ ਤੁਸੀਂ ਇਹ ਪੋਸਚਰ ਖ਼ਰਾਬ ਹੋਏਗਾ 'ਤੇ ਤੁਹਾਨੂੰ ਫੇਰ ਕਦੀ ਬੈ ਸਕ ਗੇਕਾ ਮਾਰਿਆ ਗਰਦਨ ਵਿੱਚ।
ਹਾਂ ਕਿਉਂਕਿ ਬੱਚੇ ਥੋੜਾ ਝੁਕ ਕੇ ਹਨਾ ਕਿਉਂਕਿ ਬੈਡ 'ਤੇ ਬੈਠੇ ਥੋੜਾ ਝੁਕਣਾ ਪੇਗਾ ਉਹਨੂੰ।
ਹੂੰ ਹੂੰ
ਹੂੰ ਬਿਲਕੁਲ।
'ਤੇ ਇਹਦੇ ਨਾਲ ਜੇੜਾ ਮਤਲਬ ਤੁਸੀਂ ਪੜ੍ਹ ਰਹੇ ਓ
ਹਾਂ-ਹਾਂ।
ਤੁਹਾਡਾ ਫੋਕਸ ਵੀ ਘੱਟ ਹੋਏਗਾ ਤੈਨੂੰ ਆਰਾਮ ਉਹ ਆਏਗਾ ਜ਼ਿਆਦਾ ਸੁਸਤ ਬਣਾਏਗਾ ਤਦ ਫੋਕਸ ਵੀ ਘੱਟ ਹੋਜੇਗਾ ਬੈਡ 'ਤੇ।
ਹਾਂ।
ਹੂ ਹੋਰ ਬਾਕੀ ਇਹ ਜਗ੍ਹਾ ਵੀ ਥੋੜ੍ਹੀ ਹੁੰਦੀ ਜਿਆਰਾ ਨੀ ਹੁੰਦੀ ਜਗ੍ਹਾ ਚ ਬੈ ਬੈਡੂਲਨ ਸਟੇਡੀ ਬਲ ਤੇ
ਹਮ ਹਮ
ਇਹ ਜਗ੍ਹਾ ਵੀ ਬੜੀ ਘੱਟ ਹੁੰਦੀ ਏ
ਹਾਂ ਸਹੀ ਗੱਲ ਏ ਫੇਰ ਬਾਰੀ ਵਾਰੀ ਨੂੰ ਹਾਂ ਉੱਠਣਾ ਪਏਗਾ ਕਿਤਾਬਾਂ ਲੈਣ ਵਾਸਤੇ ਜਿੱਥੇ ਉਹਦੀ ਕਿਤਾਬਾਂ ਪਈਆਂ ਹਨ ਕਿਉਂਕਿ ਸਮਾਨ ਆ ਹੀ ਨਹੀਂ ਸਕਦਾ ਉਹ ਤੇ ਜ਼ਿਆਦਾ
ਬਾਕੀ ਹੁਣ ਵੇਖੋ ਅਗਰ ਤੁਸੀਂ ਦੋਨਾਂ ਚ ਕੋਈ ਇਕ ਲੈਣਾ ਹੈ ਤਾਂ ਤੁਸੀਂ ਸਟੱਡੀ ਟੇਬਲ ਜ਼ਿਆਦਾ ਉਹ ਕਰਨਾ ਅਗਰ ਤੁਸੀਂ ਲੰ ਬੇ ਅਗਰ ਤੁਸੀਂ ਬੜੇ ਲੰਬੇ ਸਮੇਂ ਸ ਪੜ੍ਹਨਾ ਨਾ ਮਤਲਬ
ਹਾਂਜੀ ਹਾਂਜੀ
ਲੰਬੇ ਲੌਗ ਟਰਮੇ
ਹੂੰ ਹੂੰ
ਚੈਟੇਬਲ ਹੀ ਬੈਸਟ ਹੈਗਾ
ਅੱਛਾ ਅੱਛਾ
ਹੂੰ ਇਹ ਤੁਹਾਡਾ ਫੋਕਸ ਵਧੀਆ ਰਹੇਗਾ ਤੇ ਤੁਹਾਡੀ ਪਾਵਰ ਵੀ ਵਧੇ ਗੀ
ਹਾਂ ਬਿਲਕੁਲ ਬਿਲਕੁਲ ਕਿਉਂਕਿ ਬੈਡ ਤੇ ਤਾਂ ਹੀ ਹੋਵੇ ਏ ਨਾ ਜੇ ਬੱਚਾ ਬੈਡ ਤੇ ਬੈ ਕੇ ਪੜ੍ਹ ਰਿਹਾ ਨੀਦਰ ਈ ਆਏਗੀ ਆਲੇ ਸਾਰੇ ਐ ਮਨ ਹੀ ਨਹੀਂੀ ਬੱਚਾ ਉੱਠਦਾ ਰਿਹਾ ਵਾਰੀ ਵਾਰੀ ਆਪਣੀ ਕਿਤਾਬਾਂ ਲੈਣ ਕਦੇ ਕਿੱਥੇ ਜਾ ਰਿਹਾ ਕਦੇ ਕਿੱਥੇ ਜਾ ਰਿਹਾ ਫ ਉਹਦਾ ਦਿਮਾਗ ਚ ਲੱਗੇਗਾ ਹੀ ਨੋਰਮਲ ਜੇ ਕਦੇ ਪੜਾਈ ਚ ਲਗ ਹੀ ਨੀ ਉਹਦਾ ਦਿਮਾਗ
ਹਾਂਜੀ ਹਾਂਜੀ ਬਿਲਕੁਲ ਹ ਅਗਰ ਤੁਸੀਂ ਕੋਈ ਘੱਟ ਸਮੇਂ ਸ ਪੜ੍ਹਨਾ ਤੇ ਫਿਰ ਤੁਸੀਂ ਬੈਡ ਟੇਬਲ ਅਫੋਰਡ ਕਰ ਸਕਦੇ ਹੋ
ਹਾਂਜੀ ਹਾਂਜੀ ਹਾਂ ਉਹੀ ਨਾ ਉਹ ਇਹ ਜੜੇ ਚ ਮ ਛੋਟੀਆਂ ਕਲਾਸਾਂ ਹੈਗੀਆਂ ਨੇ ਉਹਨਾਂ ਵਾਸਤੇ ਬ ਛੋਟਿਆਂ ਬੱਚਿਆਂ ਵਾਸਤੇ ਇਹ ਵਧੀਆ ਹਨਾ
ਹੂੰ ਹੂੰ
ਕਈ ਹੁੰਦੇ ਨਾ ਛੋਟੇ ਬੱਚੇ ਵੀ ਜਿੱਦ ਕਰਦੇ ਨੇ ਲੈ ਕੇ ਦਿਓ ਉਹ ਨਾਸਤੇ ਵਧੀਆ ਛੋਟਾ ਟੇਬਲ ਆ ਬੱਚਾ ਪੜ੍ਹਦਾ ਰਿਹਾ ਪੜ੍ਹਨਾ ਤੇ ਇੰਨਾ ਬੱਚਿਆਂ ਨੇ ਹੈ ਨੀ ਕਿਉਂਕਿ ਛੋਟਟੀ ਪੜ੍ਹਾਈ ਹੁੰਦੀ ਹੈ ਛੋਟੀ ਕਲਾਸਾਂ ਨੇ ਜਿਵੇਂ ਮਤਲਬ ਬੋਰਡ ਦੀ ਜਿਹਨਾਂ ਦੀ ਕਲਾਸਾਂ ਵੀ ਉਹਨਾਂ ਵਾਸਤੇ ਬੈਸਟ ਹਨਾ ਜਿਵੇਂ ਮੇਰੀ ਭੈਣ ਦੀ ਹੁਣ ਪਲੱਸ ਟੂ ਚ ਹੈਗੀ ਏ ਬੋਰਡ ਦੀ ਕਲਾਸ ਏ ਉਹਦੇ ਵਾਸਤੇ ਜਿਹੜਾ ਨੌਰਮਲ ਸਟੱਡੀ ਟੇਬਲ ਹੁੰਦਾ ਹੈ ਉਹ ਬੈਸਟ ਐ
ਹੂੰ
ਹੂੰ ਚਲੋ ਜੀ ਕਾਫ਼ੀ ਵਧੀਆ ਸਲਾਹ ਦਿੱਤੀ ਤੁਸੀਂ ਮੈਨੂੰ ਚਲੋ ਕਾਫ਼ੀ ਅੱਛਾ ਲੱਗਾ ਗੱਲ ਕਰ ਕਰਕੇ ਤੁਹਾਡੇ ਨਾਲ ਠੀਕ ਐ ਜੀ ਓਕੇ ਜੀ
ਠੀਕ ਏ ਜੀ